ਹੈਲੋ ਵਧੀਆ। ਤੂੰ ਦੱਸ, ਕਿਵੇਂ ਕਿਵੇਂ?
ਪਤਾ ਨੀ।
ਲੈ ਹੁਣ ਤਾਂ ਆਪਾਂ ਗੱਲ ਗੱਲ ਕਰਕੇ ਹਟੇ ਆ ਗੇ।
ਪਤਾ ਨੀ ਦੀਦੀ ਕੀ ਚੱਕਰ ਹੋ ਰਿਹਾ ਇਕ ਦਮ ਚਾਰ ਜੀਰੋ
ਪਹਿਲਾਂ ਵਾਲੀ ਨਾ ਕੋਈ ਹੋਵੇ ਉਹਦੇ ਕਰਕੇ ਨਾ
ਪਤਾ ਨੀ ਹੁਨ ਆਈ ਨੇ ਨਾ।
ਅੱਛਾ
ਹੋ ਪਹਿਲੇ ਆ ਹੀ ਹੋਈ ਹੋਵੇ ਕਿਆ ਪਤਾ।
ਹਾਂ ਪਹਿਲੇ ਵਾਲੀ ਨਾ ਹੋ ਗਈ ਹੋਵੇ।
ਹੁਣ ਤਾਂ ਕੱਪੜੇ ਦੀ ਵੀ ਆਟੋਮੈਟਿਕ ਮਸ਼ੀਨ ਆ ਗਈ ਹਨਾ। ਨਹੀਂ-ਨਹੀਂ ਇਹ ਠੀਕ ਹੈ ਸਾਡੇ ਤੋਂ ਨੀ ਚੱਲਦੀ ਹੋ ਮੈਂ ਇਥੇ ਧੋਂਦੀ ਆ ਕੱਪੜੇ।
ਅੱਛਾ ਸਿੰਪਲ ਆ ਤੁਹਾਡੀ ਵੀ?
ਹਾਂਜੀ-ਹਾਂਜੀ, ਸਿੰਪਲ ਉਹੀ ਸੁਖਾਣੇ ਵਾਲੀ ਉਹੀ ਜ ਸਰਫ ਪਾ ਕੇ।
ਹਾਂ ਕਿਹੜੀ ਆ ਤੁਹਾਡੀ ਕਿਹੜੀ ਕੰਪਨੀ ਦੀ ਐਲ ਜੀ ਦੀ?
ਪਤਾ ਨੀ ਸ਼ਾਇਦ ਕਾਫੀ ਸਾਲ ਹੋ ਗਏ ਨੇ ਮਸ਼ੀਨ ਮੇਰੀ ਯਾਦ ਨਹੀਂ ਰੁਕੋ ਵੇਖਾਂ ਜੇ ਨਾਮ ਲਿਖਿਆ ਹੋਵੇ ਕਿੱਥੇ ਐਲ ਜੀ ਦੀ।
ਐੱਲ ਜੀ ਦੀ ਉੱਪਰ ਨੂੰ ਹੋਊਗਾ ਠੀਕ ਆ।
ਕਦੋਂ ਦੀ ਹੈ ਇਹ ਤੋਂ, ਇੱਕ ਸਾਡੀ ਹੋਰ ਸੀ ਪੁਰਾਣੀ।
ਇਹ ਲੋੜਦੀ ਆ ਮੇਰੀ ਅੱਛਾ।
ਅੱਛਾ ਅੱਛਾ,
ਮੇਰੀ ਇਹ ਲੋੜ ਦੀ ਆ
ਬਰਤਨ ਮਾਂਜਣੇ ਦੀ ਮਸ਼ੀਨ ਕਿਵੇਂ ਹੁੰਦੀ ਬਰਤਨ ਪਾ ਦਿੰਦੇ ਹੋ ਉਹਦੇ ਵਿੱਚ ਸਾਰੇ?
ਜਿਵੇਂ ਭਾਂਡੇ ਆਪਾਂ ਚਿੰਨਦੇ ਨੀ ਹੈਗੇ ਹੈਂ ਹੈਲੋ
ਫਿਰ
ਓ ਜਿਵੇਂ ਉਹ ਪਾਂਡੇ ਚਿੰਨਦੇ ਆ ਓ ਵੇ ਆਪਾਂ ਨੇ ਸਾਰੇ ਇੱਕ ਭਾਂਡੇ ਉਹਦੇ ਵਿੱਚ ਰੱਖਣੇ ਪੈਂਦੇ ਨੇ ਮਸ਼ੀਨ ਚ। ਹਾਂ ਉਹਦੇ ਚ ਰੱਖ ਕੇ ਫੇਰ ਉਹਨੂੰ। ਬੰਦ ਜਿਵੇਂ ਮਾਈਕ੍ਰੋਵੇਵ ਨੀ ਹੁੰਂਦਾ
ਹਾਂ-ਹਾਂ ਮਾਈਕ੍ਰੋਵੇਵ ਉਹਦੇ ਅੰਦਰ ਪਾ ਦਿੰਦੇ ਨੇ ਫਿਰ ਪਾਣੀ ਵਗੈਰਾ ਦੀਦੀ ਤੁਹਾਡੀ ਵੱਜ ਕੱਟ ਗਈ ਬਿਲਕੁਲ।
ਦੀਦੀ ਮੇਰੇ ਕੋਲ ਕੱਟ-ਕੱਟ ਕੇ ਆਂਦੀ ਪਈ ਆ ਥੋਡੀ, ਅੱਛਾ, ਮੈਂ ਕਹਿ ਰਹੀ ਘੱਟ-ਘੱਟ ਕੇ ਆਂਦੀ ਪਈ ਆ ਥੋਡੀ ਆਵਾਜ਼।
ਹਾਂ ਹੁਣ ਆਗੀ ਸਾਫ ਦੇਖੀ।
ਹੁਣ ਹੁਣ ਆ ਰਹੀ ਐ ਥੋੜੀ ਜਿਹੀ ਆ ਰਹੀ ਐ।
ਅੱਛਾ,
ਹਾਂ ਹਾਂ, ਮਤਲਬ ਮਤਲਬ ਕਿਵੇਂ ਫਿਰ ਪਾਣੀ ਕਿਵੇਂ ਪਾਂਦੇ ਉਹਦੇ ਵਿੱਚ ਸਰਫ ਸੁਰਫ
ਉਹਦੀ ਐਡ ਦੇਖੀ ਸੀ ਯਾਰ ਮੈਂ ਐਵੇ
ਹੁਣ ਵੀ ਦੀਦੀ ਤੁਹਾਡੀ ਤੁਹਾ ਡੀ ਬਿਲਕੁਲ ਵੀ ਕਲੀਅਰ ਔਵਜ ਨਹੀ ਆਂਦੀ ਪਈ।
ਹੈਲੋ। ਹੈਲੋ ਹਾਂ ਆਗੀ।
ਦੀਦੀ ਆਵਾਜ਼ ਨਹੀਂ ਆ ਰਹੀ ਹਾਂ ਹੁਣ ਆਈ ਆ।
ਇੱਕ ਇਹ ਵਿੱਚ ਨੈਟ ਕਰਕੇ ਹੋ ਰਿਹਾ ਨੈਟ ਦੀ ਪ੍ਰੋਬਲਮ ਆ।
ਹੈਲੋ ਹਾਂ-ਹਾਂ ਨੈਟਵਰਕ ਇਸ਼ੂ ਕਰਕੇ ਲੇ ਜਾ ਇਹਨੂੰ ਫੜੀ
ਹਾਂ ਕੱਪੜੇ
ਨੈਟਵਰਕ ਇਸ਼ੂ ਐ ਉਹਦੇ ਕਰਕੇ ਹੋ ਰੀ ਐ। ਹਾਂ-ਹਾਂ ਸਾਰੇ ਵਧੀਆ।
ਔਟੋਮੈਟਿਕ ਮਸ਼ੀਨ ਪ੍ਰੈਸ ਕਰਨ ਦੀ ਨੀ ਆਈ ਹਾਲੇ ਤੱਕ ਹਨਾ।
ਪ੍ਰੇਸ ਦੀ ਰਹਿਗੀ।
ਪ੍ਰੈਸ ਦਾ ਬਸ ਅਹੀ ਆ ਸਿੰਪਲ ਹੀ ਹਜੇ ਤਾਂ ਪ੍ਰਸਿੰਗ ਆਲੀ ਤਿਆਰ ਹੋਗੀ।
ਬਸ
ਪ੍ਰੈਸ਼ ਵਗੈਰਾ ਦੀ ਵੀ ਆ ਗੀ ਨਵੀਂ
ਹੂੰ, ਬੰਦੇ ਵੀ ਬੰਦ
ਘਰੇ ਹੀ ਕਰ ਸਕਦੇ ਨੇ
ਅੱਛਾ ਕਲੀਨ
ਬੰਦਾ ਜਿਵੇਂ ਹੀਲੇ ਹੀ ਨਾ ਜਮੀ ਵੀ।
ਹਾਂ ਆਂਦਾ ਅੱਛਾ ਸਾਰੀਆਂ ਮਸ਼ੀਨਾਂ ਆ ਗਈਆਂ
ਕਹਿ ਦਿੰਦੇ ਨੇ ਹੁਣ ਲੋਕਾਂ ਦੇ ਸਰੀਰ ਵਿੱਚ ਜਾਣ ਡਰ ਵੀ ਨੀ ਰਹੀਆਂ ਤਾਂ ਹੀ ਕਰਕੇ ਤ ਰਹੀਂ ਆਂ
ਕਿਉਂਕਿ ਸਾਰਾ ਕੰਮ ਤਾਂ ਮਸ਼ੀਨਾਂ ਕਰਦੀਆਂ ਹੇਗੀਆਂ ਆਹੋ ਜੀਰੀ ਲਾਉਂਣ ਵਾਲ਼ੀ ਤਾਂ ਨੀਂ ਮਸ਼ੀਨ ਆਈ ਹੋਈ ਦੇਖ ਪਹਿਲਾਂ ਕਿੱਥੇ ਆਪ ਜੀਰੀ ਲਾਉਂਦੇ ਸੀਗੇ
ਹਾਂ
ਹੈਲੋ ਮੈਂ ਕਿਹਾਂ ਜੀਰੀ ਲਾਉਂਣ ਵਾਲੀ ਵੀ ਤਾਂ ਮਸ਼ੀਨ ਆ ਗਈਂ ਜੀਰੀ ਲਾਉਂਣ ਵਾਲ਼ੀ
ਹਾਂ ਹਾਂ ਉਹੀਂ
ਹਮ ਜਿੱਥੇ ਕਿੱਥੇ ਆ ਪਹਿਲਾਂ ਆਪ ਲਾਉਂਦਾ ਸੀ।
ਪਹਿਲੇ ਮਿੱਤੀ ਡੂੰਡਦੇ ਸੀ। ਹੁਣ ਆ ਮਸ਼ੀਨ ਲੈ ਕੇ ਧਰ ਦਿੰਦੇ ਨੇ ਘਰੇ
ਹੁਣ ਕਰਲੋ ਮਸ਼ੀਨ ਨਾਲ ਕੰਮ
ਹੱਥ ਦਾ ਤਾਂ ਯੂਜ ਹੀ ਨਹੀਂ ਕਰਦੇ ਹੁਣ
ਹਾਂ ਹਾਂ ਹੁਣ ਤਾਂ ਮਸ਼ੀਨਾਂ ਵਾਲੇ ਹੀ ਰਹਿ ਗਿਆਂ ਸੀ ਫੜੀਂ ਮੈਨੂੰ ਫੋਨ ਆ ਰਿਹਾਂ ਕਿੱਦਾਂ ਅਗਰ
ਹੁਣ ਵੀ ਤੁਹਾਡੀ ਬੋਇਸ ਕੱਟਦੀ ਪਈ ਹੈ ਦੀਦੀ
ਉਹ ਮੇਰਾ ਫੋਨ ਆਇਆਂ ਸੀ ਵਿੱਚ ਹੋਰ ਤਾਂ ਫੋਨ ਵਾਲ਼ੇ ਜਾਣ ਖਾ ਲੈਂਦੇ ਨੇ ਕਰ ਕਰਕੇ ਹ ਤਾਂ ਘੱਟ
ਇਸ ਇਸ ਟਾਈਮ ਤੁਹਾਡੇ ਕੋਲ ਜ਼ਰੂਰ ਕਰਦੇਣੇ ਕੋਲ।
ਮੈਂ ਉਹਨੂੰ ਵੀ ਉਹਨੂੰ ਪਤਾ ਵੀ ਜੇ ਦੇਖੋ ਇੱਕ ਵਾਰ ਫੋਨ ਕਟ ਫਿਰ ਬਾਰ-ਬਾਰ ਫੋਨ ਕਰੀ ਜਾਂਦੇ ਨੇ ਕਰੀ ਜਾਂਦੇ ਨੇ
ਘਰ ਕੋਣ ਰਿਹਾ।
ਉਹ ਤਾਂ ਸਾਡੇ ਕਮੇਟੀ ਪਾਈ ਹੋਈ ਨਾ ਕਮੇਟੀ ਵਾਲ ਹੀ ਫੋਨ ਕਰਦੀ ਵੀ ਆਜਾ ਕਮੈਂਟੀ ਕੱਢਣੀ ਆ।
ਹੋਰ ਦੱਸ
ਹਾਂ ਫ਼ਿਰ ਇੱਕ ਇੱਕ ਵਾਰੀਂ ਅਗਰ ਕੋਲ਼ ਕੱਟਦੇ ਹੋ ਨਾਂ ਬਾਰ ਬਾਰ
ਹਾਂ ਲੱਗਦਾ ਕਿ ਫ਼ੇਰ ਆ ਰਿਹਾਂ ਤਾਂ ਵੀ ਦੋ ਮਿੰਟ ਰੁੱਕ ਜਾਵੇ। ਤੈਨੂੰ ਆਪੇ ਕਰ ਲੂੰਗੀ ਮੈਂ ਦੱਸ ਹੈ ਹੁਣ
ਹੁਣ ਹੁਣ ਹਾਲੇ ਤੱਕ ਤਾਂ ਹੋਏ ਵੀ ਪੰਜ ਮਿੰਟ ਨੇਂ
ਉਹੀ ਮੈਂ ਗੱਲ ਕਰਦੀ ਮੈਨੂੰ ਅਗਲਾ ਕਹਿੰਦਾ ਵੀ ਚੱਲ ਦੋ ਚਾਰ ਮਿੰਟ ਤੱਕ ਅਸਰ ਕਰ ਲੂੰਗੀ ਹਨਾ ਵੀ ਆਪਣੇਂ ਆਪ ਐਂ ਨਹੀਂ ਬੰਦਾ ਤਾਂ ਇਨਾਂ ਫੋਨ ਕਰਨੇਂ ਹੀ ਨੀ ਚਾਹੀਦੇ ਹੈਗੇ ਜਦੋਂ ਇੱਕ ਵਾਰ ਕਰਤਾ ਦੋ ਵਾਰ ਕਰ
ਇਹ ਤੋਂ ਗੱਲ ਹੈ ਦੀਦੀ ਫੇਰ ਮੇਰੇ ਮੇਰੇ ਕੋਲ ਨਾਲ ਤਾਂ ਕੋਈ ਐਸਾ ਚੱਕਰ ਨਹੀਂ ਹੈਗਾ
ਆਹ ਸ਼ਾਮ ਦਾ ਟਾਈਮ ਬਹੁਤ ਫੋਨ ਕਰਦੇ ਨੇ ਸਾਰੇ ਕਰਦੇ ਨੇ ਸ਼ਾਮ ਨੂੰ ਤਾਂ
ਸਹੀ ਦਸਾ ਸ਼ਾਮ ਦੇ ਟਾਈਮ ਇੱਕ ਰਾਤੀਂ
ਹਾਂ ਉਧਰੋਂ ਕੰਮਾਂ ਦਾ ਟਾਈਮ ਹੁੰਦਾਂ ਉਧਰੋਂ ਫੋਨ ਕਰੀਂ ਜਾਂਣਗੇ
ਹਾਂ ਉਧਰੋਂ ਕੰਮ ਕਰਨਾ ਹੋਵੇਂ ਕੋਲ਼ ਵੀ ਜਦੋਂ ਹੀ ਆੁੰਂਦੀ ਹੈ ਵੇਖੋ
ਹ ਉਹੀਂ ਤਾਂ ਹੈ ਹਜੇ ਮੇਰੇ ਸਾਰੇ ਕੰਮ ਪਏ ਹਜੇ ਮੈਂ ਕੱਪੜੇ ਤੈਹ ਲਾਉਂਣੇ ਨੇ ਭਾਂਡੇ ਪਏ ਨੇ ਮੇਰੇ ਸਬਜ਼ੀ ਬਣਾਉਣੀ ਆ ਕੰਮ ਬਹੁਤ
ਚਲੋ ਬਰਤਨ ਤੋਂ ਮੰਮੀ ਕਰ ਰਹੀਂ ਹੈ ਹੁਣ ਮੈਂ ਸਬਜ਼ੀ ਸਬਜ਼ੀ ਚੀਰਨ ਲੱਗੇ ਸੀ ਹੁਣ ਤਾਂ ਨੀਚੇ ਅੱਜ ਨਾ ਨੀਚੇ ਜਾੜੂ ਵੀ ਨੀ ਲੱਗਿਆ ਹੁਣ ਮਾਰ ਕੇ ਆਵਾਂਗੀ ਮੈਂ ਝਾੜੂ ਪੋਚਾ ਨੀਚੇ
ਅੱਛਾ ਤੁਸੀਂ ਉੱਪਰ ਰਹਿੰਦੇਂ ਹੋ
ਹਾਂ ਮਤਲਬ ਤਿੰਨ ਫਲੋਰ ਹੈ ਨਾਂ ਸਾਡੇ ਤੇ
ਅੱਛਾ ਅੱਛਾ
ਤਾਂ ਫਿਰ ਨੀਚੇ ਨਾ ਬੈਠੇ ਰਹਿੰਦੇ ਨੇ ਬੈਠਕ ਟਾਈਮ ਸਪੇਰਾ ਕਰਦੇ ਨੇ ਦਾਦੂ ਵੀ ਨੀਚੇ ਰਹਿੰਦੇ ਨੇ
ਅੱਛਾ
ਨੀਚੇ ਜਾੜੂ-ਪੋਚਾ ਹੋਇਆਂ ਨੀ, ਪਾਂਡ ਦਾ ਕੰਮ ਕਰ ਰਹੀ ਆਂ, ਮੰਮੀ ਬਰਤਨ ਦਿਓ ਕੋੋਈ।
ਹੂੰ, ਹੂੰ
ਤਾਂ ਨਾ ਫਿਰ ਪਹਿਲੋਂ ਤੋ ਸਾਡੇ ਕੋਲ ਚਾੜੂ-ਪੋਚੇ ਵਾਲੀ ਲੱਗੀ ਹੋਈ ਸੀ, ਤਾਂ ਉਹਦੀ ਨੂਰ ਹੈ ਨਾ ਜਿਹੜੀ ਉਹ ਬਿਮਾਰ ਹੋਗੀ, ਤ ਤਾਂ ਕਰਕੇ ਤੇ ਹੁਣ ਮੈਂ ਹੀ ਕਰਦੀ ਹਾਂ, ਜਾੜੂ-ਪੋਚਾ ਤੇ, ਕੱਪੜੇ-ਕੁੱਪੜੇ ਦੋ ਲੈਂਦੀ ਆਂ। ਤਾਂ ਬਰਤਨ ਵਗੈਰਾ, ਜਿਵੇਂ ਸਬਜ਼ੀ ਚੀਰ ਲਈ, ਪ੍ਰੈੱਸ, ਕੱਪੜੇ ਤੈਅ ਕਦੀ
ਅੱਛਾ।
ਇਹ ਕੰਮ ਮੈਂ ਕਰ, ਮੰਮੀ, ਹੁਣ ਜਿਵੇਂ ਫੁਲਕੇ ਵੀ ਹੋ ਗਏ, ਕਈ ਵਾਰੀ ਮੈਂ ੳਤਾਰ ਦਿੱਤੇ।
ਤੁਸੀਂ ਚੁੱਲ੍ਹੇ ਤੇ ਬਣਾਉਂਨੇ, ਕਿ ਗੈਸ'ਚ?
ਹਾਂ!
ਤੁਸੀਂ ਗੈਸ ਤੇ ਕਰਦੇ, ਜਾ ਚੁੱਲ੍ਹੇ ਤੇ ਈ?
ਕੀ ਕਹ ਰਹੇ ਹੋ, ਦੀਦੀ?
ਤੁਸੀਂ ਗੈਸ ਤੇ ਰੋਟੀ ਬਣਾਂਉਨੇ ਓ, ਯਾ ਚੁੱਲੇ ਤੇ?
ਗੈਸ ਤੇ ਬਣਾਨੇ ਆ, ਠੰਡ'ਚ ਬਣਾ ਲੈਂਦੇ ਨੇ, ਚੁੱਲੇ ਤੇ।
ਕੁਛ
ਤੁਸੀ?
ਅਸੀਂ ਤਾ ਗੈਸ ਤੇ ਕਰਦੇਂ ਹਾਂ।
ਅੱਛਾ-ਅੱਛਾ, ਠੰਡ'ਚ ਵੀ ਨਾਂ ਠੰਡ'ਚ ਵੀ ਨਾ ਮੱਕੀ ਦੀ ਰੋਟੀ, ਜੇ ਸਾਗ ਵਗ਼ੈਰਾ ਬਣਾਂ ਲੈਂਦੇ ਨੇ।
ਹਾਂ, ਸਾਗ ਸਾਡੇ ਤਾਂ ਹੁਣ ਓ ਚੁਲਾ ਹੀ ਨਹੀਂ ਹੈਗਾ। ਅਸੀਂ ਗੈਸ ਤੇ ਬਣਾਉਂਦੇ ਆ।
ਰੁਟੀ ਵਗੈਰਾ ਦਾ ਬਣਾ ਲੈ ਨਾ ਇੰਟਾ'ਚ, ਇੰਟਾਚ ਰੱਖਕੇ।
ਬਣਾ ਤਾ ਲਵੇ, ਫਿਰ ਪਾਥੀਆਂ ਦਾ ਹੋ ਜਾਂਦਾ, ਪਾਥੀਆਂ ਕਿੱਥੋਂ ਲੈਕੇ ਆਈਏ?
ਇਹੀ ਗੱਲ ਸਾਡੀ ਏ, ਸਾਡੇ ਕੋਲ ਵੀ ਨੀ ਹੁੰਦੀ, ਆਪਾਂ ਵੀ ਨਾ ਹੁਣ ਜੇ ਥੋੜ੍ਹਾ-ਬਹੁਤਾ ਹੋ ਜਾਂਦਾ, ਪਾਠ ਦੇ ਦਿਨ ਨਾ ਅਦਰਵਾਈਜ਼ ਉਹ ਵੀ ਰਹਿ ਜਾਂਦਾ ਸਾਡਾ ਵੀ।
ਸਾਡੇ ਪਾਥੀਆਂ ਦਾ ਹੋਣਾ ਇੱਕ ਸਾਡੇ ਘਰ ਐਂਵੇ ਆ, ਨਈ ਦਸ ਚੁੱਲਾ ਹੋਵੇ, ਚੁੱਲੇ ਦੇ ਨਾਲ ਓਟ ਆ, ਓਟ ਤਾਂ ਹੋਵੇ ਨਾ ਫੇਰ ਤਾਂ ਹੈ, ਵੀ ਹਾਂ, ਕਿਤੇ ਰ
ਓਨਲਾਈਨ ਪਾ ਦੀਦੀ, ਪਾਥੀਆਂ ਵੀ ਓਨਲਾਈਨ ਬਿਕਣ ਲੱਗੀਆਂ ਨੇ।
ਹਾਂ, ਹੁਣ ਤਾਂ ਸਾਰਾ ਕੁਛ ਔਨਲਾਈਨ ਹੀ ਹੈ।
ਤੋ ਸਾਰਾ ਕੁੱਝ ਜਿਵੇਂ ਲੋਗ ਬੇੱਲੇ ਹੀ ਨੇ, ਤੀਜੇ ਦਿਨ ਔਡਰ ਆ ਹੀ ਰਿਹਾ।
ਹਾਂ, ਨਾਲੇ ਉਹ‌ ਕੀ ਕਹਿੰਦੇ ਨੇ ਮੈਂ ਕਹਿੰਨੀ ਜਨਾਨੀਆਂ ਵੀ ਹੁਣ ਲੋਕੀ ਔਨਲਾਈਨ ਮੰਗਾਇਆ ਕਰਨਗੇ, ਵਿਆਹ
ਸਹੀ ਗਲ ਏ।
ਬਿਆਹ ਵੀ ਹੁਣ ਔਨਲਾਈਨ ਚੱਲਿਆ ਕਰੂਗਾ, ਔਨਲਾਈਨ। ਚੱਲਿਆ ਕਰੂਗਾ ਵਿਆਹ ਵੀ।
ਸਹੀ, ਔਨਲਾਈਨ ਦਾ ਏਹੀ ਸਿਸਟਮ ਹੋਗਿਆ। ਹੁਣ ਨਾ ਸ਼ੋਪ ਘੱਟੇ ਜਾਂਦੇ ਨੇ, ਔਨਲਾਈਨ ਦਾ ਹੀ ਜ਼ਿਆਦਾ ਸਿਸਟਮ ਹੋਗਿਆ।
ਹਾਂ, ਹੁਣ ਤਾਂ ਔਨਲਾਈਨ ਦਾ ਸਿਸਟਮ ਜ਼ਿਆਦੇ ਆ।
ਮੈਂ ਬੀ ਕਾਫ਼ੀ ਚੀਜ਼ਾਂ ਮੰਗਵਾਈਆਂ ਨੇ ਔਨਲਾਈਨ ਤੋਂ ਜਿਵੇਂ ਮਿੱਡੀ, ਔਰ ਮੰਗਵਾ ਲੈਂਦੀਆਂ ਨੇ, ਜੁੱਤੀ।
ਮੈਂ ਵੀ ਜੁੱਤੀ ਤਾਂ ਨਹੀਂ ਵੈਸੇ ਮੰਗਵਾਈ ਮੈਂ, ਹੋਰ ਕੀ ਮੰਗਵਾਇਆ ਸੀ, ਇੱਕ ਮੈਂ ਬੈੱਡਸ਼ੀਟ ਮੰਗਵਾਈ ਏ ਜਾਂ ਅਪਣੀ ਬੇਟੀ ਦਾ ਬਰਡੇ ਸੀਗਾ, ਉਹਦੇ ਲਈ ਬੈਲੂਨ ਜੇ ਉਹ ਹੁੰਦੈ ਨੀ ਸਰੀ, ਉਹ ਮੰਗਵਾਏ ਸੀਗੇ, ਤੇ ਇੱਕ ਵਾਰ ਪਹਿਲਾਂ ਕੀ ਕਰਿਆ ਸੀ, ਇੱਕ ਵਾਰ ਹੋਰ ਕੁਛ ਮੰਗਵਾਇਆ ਸੀ।
ਅਰੇ ਕੁੱਝ ਯਾਦ ਨਹੀਂ ਆ ਰਿਹਾ, ਕੀ ਮੰਗਵਾਇਆ ਸੀ। ਆਹੋ ਸੱਚ ਟੈਂਟਹਾਊਸ ਮੰਗਵਾਇਆ ਸੀ, ਬੱਚਿਆਂ ਲਈ। ਇਹ ਚੀਜ਼ਾਂ ਮੰਗਵਾਈਆਂ ਸੀ, ਆ ਫੇਰ ਫੋਨ ਆ ਗਿਆ, ਵੀ ਦੋ ਮਿੰਟ ਰ ਜਾਂ ਮੇਰੇ,
ਉਨ ਹਾਲੇ, ਨੋ ਮਿੰਟ ਹੋਏ ਨੇ ਕਹਿੰਦੇ ਦੋ ਮਿੰਟ ਰੁਕਜੋ ਫਿਰ ਗੱਲ,
ਹੁਣ ਮੈਂ ਵਿੱਚ ਕੱਟ ਨੀ ਨਾ ਸਕਦੀ ਫੇਰ ਆਪਣੀ ਕੋਲ ਕੱਟੇ ਜਾਊਗੀ। ਮੈਂ ਆਪਣੇ ਹਸਬੈਂਡ ਨੂੰ ਕਹੂੰਗੀ, ਤੂੰ ਚਲਾ ਜਾ ਤੈਨੂੰ ਕਮੈਂਟੀ ਤੇ ਬੁਲਾ ਰਹੀ ਆ। ਹੋਰ,
ਤਾਂ ਨਾ ਔਨਲਾਈਨ ਦਾ ਜ਼ਿਆਦਾ ਸਿਸਟਮ ਚੱਲ ਗਿਆ।
ਹੂੰ, ਔਨਲਾਈਨ ਦਾਵਾ ਸਿਸਟਮ ਆ ਤਾਂ। ਹਰ ਇੱਕ ਚੀਜ਼ ਔਨਲਾਈਨ ਹੈ ਹੁਣ ਤਾਂ ਲੋਕ, ਸ਼ੋਪਿੰਗ ਦੂਜੇ ਲੋੜ ਤਾਂ ਘੱਟ ਹੀ ਕਰਦੇ ਨੇ ਹੁਣ ਤਾਂ ਔਨਲਾਈਨ ਜਿਆਦਾ ਮੰਗਵਾਉਣੇ ਨੇ, ਔਨਲਾਈਨ ਐ ਨਾ ਸਸਤੀ ਪੈਂਦੀ ਆ ਚੀਜ਼।
ਹਾਂ ਇਹ ਵੀ ਆ ਰਿਟਰਨ ਵੀ ਹੋ ਜਾਂਦੇ ਜਿਵੇਂ ਸਹੀ ਨਾ ਲੱਗੇ ਨਾ,
ਉਹਦੇ ਕਰਕੇ ਹੁਣ ਥੋੜ੍ਹਾ ਫਰਕ ਪੈ ਗਿਆ।
ਅੱਜ-ਕੱਲ੍ਹ ਤਾਂ ਔਨਲਾਈਨ ਦਾ ਬਹੁਤ ਸਿਸਟਮ ਚੱਲ ਗਿਆ, ਹੁਣ ਸਾਡੇ ਸਾਰੇ ਲੋਕ- ਤੇ ਵਿਸ਼ਵਾਸ ਰੱਖਦੇ ਨੇ
ਔਨਲਾਈਨ ਤਾ ਮੈਂ ਘੱਟ ਚੀਜ਼
ਹੁਣ ਤਿੰਨ ਚਾਰ ਕੋਲਾਂ ਕਰ ਲਾਂਗੇ ਜਿਵੇਂ ਦੀਦੀ ਹੋ ਜਾਵੇ
ਹਾਂ
ਤਾਂ ਨਾ ਫਿਰ ਕੋਲਾ ਕਰਕੇ ਨਾ ਆਪਾਂ ਫਿਰ ਫਿਰ ਮੈਂ ਨਾ ਛੇ ਸਾਢੇ ਛੇ ਮੰਦ ਜਾਣਾ ਹੁੰਦਾ।
ਅੱਛਾ ਸਾਢੇ ਛੇ ਜਾਂਨੀ ਆਂ ਤੂੰ,
ਹਾਂ ਸਾਢੇ ਛੇ ਕੱਲ ਪਰਸੋਂ, ਜਦੋਂ ਮੈਂ ਬਾਰਿਸ਼ ਕਰਕੇ ਰੁਕ ਗਈ ਸੀ, ਜਮੀ ਬਹੁਤ ਬਰਾਲ ਹੋਇਆ ਸੀ ਬਾਰਿਸ਼ ਦਾ ਬਹੁਤ ਜ਼ਿਆਦਾ ਹੀ। ਹਾਂਜੀ,
ਮੰਦਰ ਤੋਂ ਕਿੰਨੇ ਵਜੇ ਆਣੀ ਹੈ।
ਮੈਂ ਇੱਥੋਂ ਸੱਤ ਵਜੇ ਤੋਂ ਪਹਿਲਾਂ ਆ ਹੀ ਜਾਂਦੀਆਂ ਨੇ ਸਪੀਡ ਜਾਂਦੀ ਹਾਂ ਬਸ ਹਣ ਸਾਡੇ ਤੋਂ ਨਾ ਗੌ ਵਿੱਚ ਦੂਰ ਹੈ ਮੰਦੀ। ਤਾਂ ਤਾਂ ਕਰਕੇ ਨਾ ਹੁਣ ਬੋਲਦੇ ਨੇ ਸ਼ਾਮੀ ਨਾ ਉੱਥੇ ਲੜਕੇ ਖੜੇ ਹੋ ਜਾਂਦੇ ਨੇ ਕਾਫ਼ੀ,
ਅੱਛਾ,
ਤਾਂ ਮੇਰਾ ਮਨ ਕਰਦਾ ਮੰਦਿਰ ਜਾਣ ਦਾ, ਤਾਂ ਮੈਂ ਤਾਂ ਬੱਗ-ਬੱਗ ਕੇ ਜਾ ਕੇ ਆ ਹੀ ਜਾਂਦੀਆਂ ਨੇ,
ਹੂੰ,
ਤਾਂ ਉਹਨਾਂ ਸੱਤ ਵਜੇ ਤੋਂ ਦੀਦੀ ਲੇਟ ਹੀ ਹੋ ਜਾਂਦਾ, ਉੱਥੇ ਵੈਸੇ ਤੂੰ ਸਾਢੇ ਸੱਤ ਵਜੇ ਆ। ਦੀ ਹੈ ਆਹੋ ਸਵੇਰੇ ਸ਼ਾਮ ਸ਼ਾਮੀ ਦਾ ਹੁਣ ਮੈਂ ਰੋਟੀ, ਪਟੀਨ ਬਣਾ ਲਿਆ, ਵੈਸੇ ਸਵੇਰੇ ਤੋਂਸੀਂ ਕੰਪਲਸਰੀ ਜਾਂਦੇ ਸੀ।
ਹੂੰ,
ਹੋਰ ਤੁਸੀਂ ਪੰਜਾਬੀ ਹੋ?
ਹਾਂ ਅਸੀਂ ਪੰਜਾਬੀ ਆ।
ਤੁਸੀਂ ਗੁਰਦੁਆਰੇ ਜਾਂਦੇ ਹੋ ਫਿਰ ਹਨਾ।
ਗੁਰਦੁਆਰੇ ਬਸ ਜਦੋਂ ਜੀਅ ਕਰਦਾ, ਉਦੋਂ ਜਾਈਦਾ ਨਹੀਂ ਅਦਰਵਾਈਜ਼ ਜਾਈਦਾ ਹੀ ਨਹੀਂ।
ਆਹ ਆਪਾਂ ਹੁਣ ਵੈਸ਼ਨੋ ਦੇਵੀ ਕਰਏ ਹੋਏ ਸੀ, ਤਾਂ ਤਾਂ ਆਪਾਂ ਨਾ ਅੰਮ੍ਰਿਤਸਰ ਜਾ ਕੇ ਆ ਬੜਾ ਸਕੂਨ ਮਿਲਿਆ।
ਤਾਂ ਜੀਅ ਲੱਗਦਾ ਜਾਣ ਤਾਂ,
ਉੱਥੇ ਲੰਗਰ ਵੀ ਖਾਇਆ ਸੀ ਆਪਾਂ,
ਹਾਂ ਪਰ ਭੀੜ ਬਹੁਤ ਹੁੰਦੀ ਆ ਬਾਰਾਂ ਮਹੀਨੇ ਤੇਈ ਦਿ ਨਾਲ ਹੀ ਰਹਿੰਦਾ। ਤੇ ਭੀੜ ਹੁੰਦੀ ਹੈ, ਮੱਥਾ ਬਹੁਤ ਮੁਸ਼ਕਿਲ ਟਿਕਦਾ।
ਉੱਥੇ ਤੋਂ ਮਾਥਾ ਚ ਲੈਣ ਲੱਗੀ ਹੁੰਦੀ ਹੈ, ਬਿਲਕੁਲ ਆਪਾਂ ਅੰਦਰ ਤੋਂ ਮੱਥਾ ਟੇਕ ਨੀ ਪਾਈ ਕਿਉਂਕਿ ਆਪਾਂ ਨਾ ਬੱਸ ਦੇ ਨਾਲ ਗਏ ਸੀ, ਪਹਿਲਾਂ ਵੈਸ਼ਨੋ ਦੇਵੀ ਗਏ ਸੀ। ਫਿਰ ਬਾਘਾ ਬਾਰਡਰ ਗਏ, ਤੇ ਫਿਰ ਅੰਮ੍ਰਿਤਸਰ।
ਅੱਛਾ।
ਉੱਥੇ ਅੰਦਰ ਤੋ ਤਿੰਨ ਘੰਟੇ ਲਾਈਨ ਖੜਾ ਹੋਣਾ
ਹਾਂ, ਉੱਥੇ ਲਾਈਨ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਮੱਥਾ ਟੇਕਣ ਚ,